ਸਾਂਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਵਧੀਆ ਵਧੀਆ ਮੈਂ ਕਿਹਾ ਬੜੇ ਦਿਨ ਹੋ ਗਏ ਤੁਸੀਂ ਯਾਦ ਨੀ ਕੀਤਾ ਮੈਂ ਕਿਹਾ ਚੱਲ ਫੋਨ ਕਰਾਂ ਭੈਣ ਜੀ ਨੂੰ
ਚਲੋ ਮਨ ਤੇ ਬਹੁਤ ਚੰਗਾ ਲੱਗਾ ਤੇਸੀ
ਹੋਰ ਭੈਣ ਜੀ ਆਪਣਾ ਨਾਸ਼ਤਾ ਨੁਸ਼ਤਾ ਤਾਂ ਕਰ ਲਿੱਤਾ ਫਿਰ ਤੁਸੀਂ
ਹਾਂਜੀ ਹਾਂਜੀ ਨਾਸ਼ਤਾ ਕਰ ਲਿਆ ਨਾਸ਼ਤਾ ਦੇਖੋ ਅੱਜ ਗੁਰਦੁਆਰੇ ਗਏ ਸੀਗੇ ਅ ਬਾਬੇ ਦਾ ਲੰਗ ਹਾਂ ਪ੍ਰਸ਼ਾਦੇ ਸ਼ਾਕ ਕੇ ਆਇ ਅੱਜ
ਤਵਾਰ ਨੂੰ ਬੰਦਾ ਇਹ ਆਪਣਾ ਗੁਰਦੁਆਰੇ ਹੋ ਆਉਂਦਾ ਬੁੜੀਏ ਸਾਹਿਬ ਹੋ ਆਉਂਦਾ ਵੱਡੇ ਗੁਰਦੁਆਰੇ ਚਲਾ
ਹਾਂਜੀ ਹਾਂਜੀ ਸਾਡੇ ਇੱਥੇ ਬੜੀ ਸੰਗਤ ਹੁੰਦੀ ਇਤਵਾਰ ਨੂੰ
ਇਹ ਤਾਂ ਹੈ ਹੀ ਹਾਂਜੀ ਨਾਲੇ ਆਪਣਾ ਬੁੜੇ ਸਾਹਿਬ ਦੀ ਮੇਰੇ ਖਿਆਲ ਮਾਨਅਤਾ ਵੀ ਬੜੀ ਹੈ ਤੁਹਾਨੂੰ ਕੋਈ ਪਿੱਛੇ ਦਾ ਇਤਿਹਾਸ ਪਤਾ ਇੱਧਰ ਦਾ
ਤੇਗ ਬਹਾਦਰ ਸਾਹਿਬ ਦਾ ਗੁਰਦਆਰਾ ਹੈ ਇੱਥੇ
ਅੱਛਾ ਅੱਛਾ ਹਨਾ ਬੜੇ ਬੰਦੇ ਆਉਂਦੇ ਨੇ ਦੂਰੋਂ ਦੀ ਆਪਣਾ ਸਪੈਸ਼ਲ ਵੈਸੇ ਜ਼ਿਆਦਾਤਰ ਭੀੜ ਸੰਡੇ ਨੂੰ ਹੀ ਹੁੰਦੀ ਹੈ
ਹਾਂ ਸੰਗਤ ਸੰਗ ਸੰ ਨਹੀਂ ਆਉਂਦੀ ਹੈ ਕੀਰਤਨ ਆਉਂਦਾ ਹਾਂਜੀ ਸਾਰਾ ਦਿਨ ਲੰਗਰ ਹੁੰਦਾ ਸਾਰਾ ਦਿਨ ਕੀਰਤਨ ਚੱਲਦਾ ਇਧਰ ਹਾਂਜੀ ਹਾਂਜੀ ਕਾਫੀ ਰੌਣਕ ਹੁੰਦੀ ਹੈ
ਫੋਨ ਕੀਤਾ ਸੀ ਤੁਹਾਨੂੰ ਮੈਂ ਕਿਹਾ ਚੱਲ ਤੁਹਾਨੂੰ ਵੀ ਦੱਸ ਮੈਂ ਨਾ ਸਾਰਿਆਂ ਨੂੰ ਹੀ ਦੱਸਦੀ ਪਈ ਸੀ ਆਪਣਾ ਵਰਕਸ਼ੋਪ ਚਲਾਈਏ ਮੈਂ ਆਪਣਾ ਫਰੀ ਦੀ ਹੈਗੀ
ਅੱ ਅੱਛਾ ਕਾਹਦੀ ਚਲਾਈ ਜੇ
ਔਨਲਾਈਨ ਕਲਾਸਾਂ ਨੇ ਆਪਣਾ ਜਿਵੇਂ ਅਸੀਂ ਸਵੇਰੇ ਸੈਰ ਨੀ ਕਰਨ ਜਾਂਦੇ। ਤੇ ਇਹ ਆਪਣਾ ਸਵੇਰੇ ਸੈਰ ਤੇ ਯੋਗਾ ਕਰ ਲਈ ਦੀ ਤੇ ਸ਼ਾਮੀ ਆਪਣਾ ਵਰਕਸ਼ੋਪ ਲਾ ਲਿਆ ਕਰਾਂਗੇ। ਇਹ ਜਿਵੇਂ ਨਾ ਆਪਣਾ ਪਰਸਨਲ ਹਾਈਜੀਨ ਹੋ ਗਿਆ ਅਤੇ ਆਪਣਾ ਜਿਵੇਂ ਜਨਾਨੀਆਂ ਵੇਖੋ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੋਣਾ ਕਿੰਨਾ ਬਿਜ਼ੀ ਰਹਿੰਦੀਆਂ ਨੇ ਘਰ ਦੇ ਕੰਮਾਂ 'ਚ ਨਾ। ਆਪਣੇ ਵੱਲ ਧਿਆਨ ਨਹੀਂ ਦਿੰਦੀਆਂ ਹੈਗੀਆਂ।
ਦੇਖੋ ਉਹ ਵੀ ਕੀ ਕਰਨ ਬੱਚੇ ਨੇ ਸਭ ਦੇ ਬਿਜੀ ਰਹਿਣਾ ਘਰ ਦੇ ਕੰਮ ਵੀ ਤੇ ਕਿੰਨੇ ਹੁੰਦੇ ਨੇ? ਆਪਣੇ ਆਸਤੇ ਟਾਈਮ ਹੀ ਨਿਕਾਲ ਪਾਉਂਦੀ ਲੇਡੀ ਜ਼
ਹਾਂਜੀ ਭੈਣ ਜੀ ਇਹ ਗੱਲ ਤਾਂ ਹੈ ਹੀ ਨਾਲੇ ਤੁਹਾਨੂੰ ਪਤਾ ਹੀ ਹੋਏਗਾ ਆਪਣਾ ਜੋ ਚਾਲੀ ਪੰਤਾਲੀ ਦੀ ਉਮਰ ਵਿੱਚ ਫਿਰ ਆਪਣਾ ਪੀਰੀਅਡਸ ਵਗੈਰਾ ਵੀ ਰੁਕਦੇ ਨੇ ਮੀਨੋਪੋਜ ਹੁੰਦਾ ਨਾ। ਜਨਾਨੀਆਂ ਨੂੰ ਤੇ ਉਹਦੇ ਬਾਅਦ ਵੀ ਤੇ ਆਪਣਾ ਕਿੰਨੀ ਦਿੱਕਤਾਂ ਆਂਦੀਆ ਹੀ ਨੈ। ਕਿ ਬੁਢਾਪਾ ਈ ਆ। ਵੇਖੋ ਤੁਸੀਂ ਹੁਣ ਫੇਰ ਹੱਡੀਆਂ ਆਪਣੀਆਂ ਕਮਜ਼ੋਰ ਹੋ ਜਾਂਦੀਆਂ ਨੇ, ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ, ਫੇਰ ਇਹ ਨਿਊਟ੍ਰੀਸ਼ਨ ਪ੍ਰੋਪਰ ਲੈਣਾ ਨੀ। ਤੇ ਹੋਰ ਉਸ ਤੋਂ ਪਹਿਲੇ ਇਹ ਦਿੱਕਤਾਂ ਤੁਹਾਨੂੰ ਆਉਣ ਤੇ ਆਪਣਾ ਹੁਣ ਤੋ ਤੁਸੀਂ ਧਿਆਨ ਰੱਖੋਗੇ। ਤੇ ਹੀ ਅੱਗੇ ਜਾ ਕੇ ਬੰਦਾ ਠੀਕ
ਹਾਂ ਉਹ ਤੇ ਬਿਲਕੁਲ ਸਹੀ ਗੱਲ ਏ, ਤੁਹਾਡੀ ਆਹੀਏ ਗੱਲ ਆ ਲੇਡੀਜ਼ ਪਹਿਲੇ ਆਪਣਾ ਧਿਆਨ ਨੀ ਕਰਦੀਆਂ ਫਿਰ ਫੋਰਟੀ ਫਾਈਵ ਫੋਰਟੀ ਤੋਂ ਬਾਅਦ ਏਜ ਫੇਰ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਐ। ਖਾਣ ਪੀਣ ਦਾ ਵੀ ਹੋ ਜਾਂਦਾ ਕੁਛ
ਤੇ ਹੋਰ ਮੈਂ ਸੁਣਿਆ ਸੀ ਪਿੱਛੇ ਕਿਸੇ ਨੂੰ ਮੋਤੀਏ ਦੀ ਦਿੱਕਤ ਆ ਗਈ ਸੀ, ਆਪਣਾ ਇਹ ਪੰਤਾਲੀ ਦੀ ਉਮਰ ਤੋਂ ਬਾਅਦ ਆਪਣਾ ਤੇ ਧਿਆਨ ਨੀ ਦਿੰਦੇ ਨਾ। ਪਹਿਲੇ ਆ ਆਪ ਨਾ ਅੱਖਾਂ ਦੀ ਰੋਸ਼ਨੀ ਵੀ ਘੱਟ ਜਾਂਦੀ ਹੈ ਕਾਫੀ ਆਪਣਾ ਨਾ ਪਤਾ ਨਿਟ੍ਰਸ਼ਨ ਪ੍ਰੋਪਰ ਅਗਰ ਹੁਣ ਤੋਂ ਲਵਾਂਗੇ ਨਾ ਤਾਂ ਹੀ ਤੁਹਾਨੂੰ ਪਤਾ ਹੈ ਆਪਣਾ ਅੱਗੇ ਵਧੀਆ ਰਹਿੰਦਾ ਨਾਲੇ ਮੈਂ ਤਾਂ ਕੋਰਸ ਕੀ ਦਾ ਆਪਣਾ ਨਿਊਟ੍ਰੀਸ਼ਨ ਦਾ ਤੇ ਮੈਂ ਕਿਹਾ ਚੱਲ ਇਹ ਫਾਇਦਾ ਦੇ ਹੀ ਆ। ਆਪਣਾ ਨਾਲ ਆਪਣੀ ਸਹੇਲੀਆਂ ਸਾਰੀਆਂ ਨੂੰ ਮੈਂ ਫੋਨ ਕੀਤਾ ਵਰਕਸ਼ੋਪ ਆਪਣੀ ਪੰਜ ਤੋਂ ਛੇ ਲਾ ਲਾਇਆ ਕਰਾਂਗੀ ਤੇ ਇਹੀਓ ਸਭ ਕੁਛ ਦੱਸਣਾ ਮੈਂ ਉਹਦੇ ਚ ਬਈ ਕਿਵੇਂ ਕਿਵੇਂ ਦਿੱਕਤਾਂ ਹੁੰਦੀਆਂ ਜਾਨੀਆਂ ਨੂੰ ਤੇ ਆਪਣਾ ਸਟਾਰਟਿੰਗ ਤੋਂ ਕਿਵੇਂ ਧਿਆਨ ਰੱਖਣਾ ਤੁਸੀਂ ਨਾਲੇ ਆਪਣਾ ਬ ਬੱਚਿਆਂ ਨੂੰ ਵੀ ਜਿੰਨਾ ਹੋ ਸਕੇ ਪਰਸਨਲ ਹਾਈਜੀਨ ਬਾਰੇ ਸਿਖਾਈਏ
ਹਾਂ ਬਿਲਕੁਲ ਸਹੀ ਗੱਲ
ਤੁਹਾਨੂੰ ਪਤਾ ਹੀ ਇਹ ਕੁੜੀਆਂ ਆਪਣਾ ਪੈਰ ਡ ਐ ਇੱਕ ਦਿਨ ਦੋ ਦੋ ਵਾਰੀ ਬਦਲਦੀਆਂ ਨੀ ਬਦਲਦੀਆਂ ਬਿਜ਼ੀ ਸ਼ਡਿਊਲ ਕਰਕੇ ਤੇ ਆਪਣਾ ਤਿੰਨ ਚਾਰ ਵਾਰੀ ਤਾਂ ਆਪਣਾ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਵੇਖੋ ਅੱਜ ਕੱਲ ਨਾ ਤੁਹਾਨੂੰ ਪਤਾ ਸਾਰਾ ਕੁਛ ਹੀ ਕੈਮਿਕਲ ਅਲਾਵਾ ਚਾਹੇ ਤੁਸੀਂ ਪੈਡ ਲਾ ਲਓ ਕੋਈ ਚੀਜ਼ ਔਰਗੈਨਿਕ ਹੈ ਇੱਥੇ ਤੇ ਨਾਲੇ ਆਪਣਾ ਮੈਂ ਬੜੇ ਵਧੀਆ ਵਧੀਆ ਔਰਗੈਨਿਕ ਵੇਖੇ ਸੀ ਅੱਜ ਕੱਲ ਚੱਲੇ ਨੇ ਤੇ ਯੂਜ ਕੀਤੇ ਹੋਏ ਨੇ ਮੈਂ ਪਰਸਨਲ ਤੇ ਉਹ ਵੀ ਰਿਕਮੈਂਡ ਕਰਾਂਗੀ ਨਾ ਵਰਕਸ਼ੋਪ ਤੇ ਸਾਰਾ ਕੁਛ ਨਾ ਫੇਰ
ਆਪਣਾ ਤੁਸੀਂ ਫੇਿਰ ਆਪਣਾ
ਹੈਲੋ
ਹਾਂਜੀ
ਮੈਂ ਕਹਿ ਰਹੀ ਸੀ ਭੈਣ ਜੀ ਫੇਿਰ ਆਪਣਾ ਇਹ ਖ਼ਾਰਿਸ਼ ਵਗੈਰਾ ਹੋ ਜਾਂਦੀ ਹੈ ਨਾ ਫੇਿਰ ਹੋਰ ਦਿੱਕਤਾਂ ਆ ਜਾਂਦੀਆਂ ਨੇ ਤੁ ਉਹਦੇ ਤੋਂ ਬਚਣ ਵਾਸਤੇ ਮੈਂ ਕਿਹਾ ਸਾਰਾ ਕੁਛ ਦੱਸਾਂਗੀ
ਹਾਂ ਨਹੀਂਥ ਬਿਲਕੁਲ ਸਹੀ ਕਰ ਰ ਹੋ ਤੁਸੀਂ ਆਪਣਾ ਵਰਕਸ਼ੋਪ ਲਗਾ ਕੇ ਹੋਰ ਵੀ ਲੇਡੀਜ਼ ਨੂੰ ਵੈਸੇ ਸਾਨੂੰ ਹੋਰ ਵੀ ਕਾਫੀ ਤੁਸੀਂ ਕਿੱਥੇ ਲਗਾਓਗੇ ਵੈਸੇ ਵਰਕਸ਼ੋਪ ਕਾਰ ਚ ਆਪਣਾ ਕਿਸੇ
ਨਹੀਂ ਨਹੀਂ ਭੈਣ ਜੀ ਵੇਖੋ ਸਾਰੀ ਜਨਾਨੀਆਂ ਆਪਣੇ ਆਪਣੇ ਘਰਾਂ ਵਿਚ ਹੀ ਹੁੰਦੀਆਂ ਨੇ ਆਪਣਾ ਓਨਲਾਈਨ ਲਾ ਲੈਣੀ ਹੈ ਤੇ ਹੋਰ ਵੀਡੀਓ ਕਾਲਿੰਗ ਲਾ ਕੇ ਆਪਣਾ ਸਾਹਮਣੇ ਬਹਿ ਜਾਣਾ ਸਾਰੇ ਨੇ ਨਾਲੇ ਮੈਂ ਵੇਖਦੀ ਰਹਾਂਗੀ ਕੌਣ ਸੁਣਦਾ ਪਿਆ ਕਿੱਦਾਂ ਧਿਆਨ ਕਿੱਥੇ ਕਿੱਦਾਂ ਿਆਨਾਂ ਨੇ ਪੁੱਛਿਆ ਕਰਾਂਗੀ ਇੱਕ ਅੱਧੀ ਰੈਸਿਪੀ ਦੱਸ ਕੇ ਨਾ ਨਾਲ ਪੁੱਛਿਆ ਕਰਾਂਗੀ ਸੁਣਾਓ ਹੁਣ ਮੈਂ ਕੀ ਦੱਸਿਆ ਕਈ ਵਾਰੀ ਜਨਾਨੀ
ਹਾਂ ਨਹੀਂ ਵੈਸੇ ਨਾ ਜਿਆਦਾਤਰ ਪ੍ਰੋਬਲਮਸ ਨਾ ਜਿਵੇਂ ਹੋ ਜਿਵੇਂ ਨਾ ਦੇਖੋ ਹੁਣ ਕਾਫੀ ਐਜੂਕੇਟਿ ਕੁੜੀਆਂ ਨੇ ਉਹਨਾਂ ਨੂੰ ਸਭ ਪਤਾ ਹੀ ਹੁੰਦਾ ਜੋ ਹਾਂਜੀਨਕੇ ੜ ਜਿਹੜੇ ਲੋਕ ਨੇ ਜਿਵੇਂ ਅਕਾਓ ਤੇ ਲਾ ਲੋਓ ਤੁਹਾਨੂੰ ਇਸ ਤਰ੍ਹਾਂ ਵਰਕਸ਼ਾਪ ਲਗਾਉਣਾ ਚਾਹੀਦਾ ਮਤਲਬ ਤੁਸੀਂ ਹਾਂਜੀ ਇੰਝ ਲਗਾਉਣਾ ਚਾਹੀਦਾ ਤੁਹਾਨੂੰ ਤਾਂ ਔਨਲਾਈਨ ਦੇਖੋ ਕੌਣ ਕੌਣ ਹੈਗਾ ਕਿਸੇ ਕੋਲ ਫੋਨ ਹੈ ਕਿਸੇ ਕੋਲ ਫੋਨ ਨਹੀਂ ਹੈਗਾ
ਨਹੀਂ ਨਹੀਂ ਭੈਣ ਜੀ ਪਤਾ ਕੀ ਗੱਲ ਪਿੱਛੇ ਨਾ ਸੀ ਸਰਵੇ ਵੀ ਕੀਤਾ ਸੀ ਆਪਣਾ ਘਰ ਘਰ ਜਾ ਕੇ ਦੱਸੀ ਤਾਂ ਉਹਦੇ ਨਾਲੇ ਤੁਹਾਨੂੰ ਪਤਾ ਮੈਂ ਕੋਰਸ ਜਿਹੜਾ ਕਰਦੀ ਪਈ ਸੀ ਨਾ ਉਹਦੇ ਚ ਨਾ ਇਹ ਹੁੰਦਾ ਵ ਆਪਣਾ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਤੇ ਜਦੋਂ ਮੈਂ ਕੋਰਸ ਸਿੱਖਿਆ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਬੱਸਾਂ ਵਿਚ ਤੇ ਚਾਟ ਚੂਟ ਬਣਵਾਉਂਦੇ ਨੇ ਸਾਡੇ ਕੋਲ ਤੇ ਘਰ ਘਰ ਜਾ ਕੇ ਦੱ ਦਾ ਹੁੰਦਾ ਹੈ। ਤੇ ਮੈਂ ਕਿਹਾ ਚੱਲ ਇਹ ਤਾਂ ਜਿਵੇਂ ਆਪਣੇ ਫੈਮਿਲੀ ਮੈਂਬਰਸ ਹੋ ਗਏ ਆਪਣੀ ਸਹੇਲੀਆਂ ਹੋ ਗਈ ਉਹਨਾਂ ਵਾਸਤੇ ਸਪੈਸ਼ਲੀ ਫਰੀ ਆਫ ਕੋਸਟ ਰੱਖਿਆ ਉਹ ਤਾਂ ਵੈਸੇ ਤਾਂ ਸਰਵੇ ਅਸੀਂ
ਪਰ ਮੈਂ ਤੁਹਾਨੂੰ ਦੱਸ ਰਹੀ ਨਾ ਸਾਡੇ ਇਲਾਕੇ ਚ ਕੁਛ ਹੈੇ ਲੇਡੀ ਮਤਲਬ ਜਿਹੜਾ ਏਰੀਆ ਅਲਗ ਪੈ ਜਾਂਦਾ ਨਾ ਅਕੇ ਜ ਹੈਗੇ ਨੇ ਉਹਨਾਂਸਤੇ ਵੀ ਜ਼ਰੂਰੀ ਹੈ ਸ਼ਾਇਦ ਤੁਸੀਂ ਉਸ ਪਾਸੇ ਸਰਵੇ ਨਹੀਂ ਕੀਤਾ ਹੋਣਾ
ਕੋਈ ਨੀ ਹੁਣ ਤੁਸੀਂ ਦੱਸਿਆ ਮੈਂ ਆਪਣਾ ਐਡਰੈਸ ਦੱਸਣਾ? ਪੂਰਾ ਪੱਕਾ ਸੱਪ
ਹਾਂਜੀ ਮੈਂ ਦੱਸਾਂਗੀ ਕਿਉਂਕਿ ਉੱਥੇ ਸਭ ਲੇਡੀਜ਼ ਨਾ ਤਰ੍ਹਾਂ ਦੇਈਏ ਜਿਸ ਤਰ੍ਹਾਂ ਧਿਆਨ ਨੀ ਰੱਖਣ ਵਾਲੀਆਂ ਉਹਨਾਂ ਨੂੰ ਸਾਂ ਚਾਹੀਦਾ ਕਿ ਉਹਨਾਂ ਨੂੰ ਵੀ ਦੱਸ
ਤੇ ਤੁਹਾਨੂੰ ਪਤਾ? ਕਈ ਜਿਵੇਂ ਆਪਣੇ ਤੇ ਹੋਰ ਗੰਦੀ ਮੰੰਦੀ ਜਗਾਾਵਾਂ ਤੇ ਰਹਿੰਦੀਆਂ ਨੇ। ਫਿਰ ਨਹੀਂ ਧਿਆਨ ਦਿੱਤਾ ਜਾਂਦਾ ਤੇ ਹੋਰ ਬਿਮਾਰੀ ਇ ਆਪਣਾ ਇੱਧਰੋਂ ਹੀ ਆਂਆਂ ਨੇਿਰ
ਬਿਲਕੁਲ। ਸਹੀ ਗੱਲ ਹੈ।
ਇਹ ਤਾਂ ਹੈ ਹੀ ਸਗੋਂ ਬਸ ਹੁਣ ਤੁਸੀਂ ਦੱਸਿਆ ਅਸੀਂ ਉਸ ਏਰੀਏ ' ਵੀ ਜ਼ਰੂਰ ਆਉਣਾ ਹੁਨਣ ਆਪਣਾ ਤੁਸੀਂ ਮੈਨੂੰ ਐਡਰੈਸ ਭੇਜ ਦੇਣਾ ਵਟਸਐਪ
ਹਾਂਜੀ ਹਾਂਜੀ ਮੈਂ ਜ਼ਰੂਰ ਭੇਜਾਂਗੀ ਕਿਉਂਕਿ ਮੈਂ ਦੋ ਚਾਰ ਦਿਨ ਪਹਿਲੇ ਉਸ ਪਾਸੇ ਗਈ ਸੀ ਮੈਨੂੰ ਥੋੜਾ ਬੜਾ ਅਲੱਗ ਜਿਹਾ ਲੱਗਿਆ ਥੇ ਮਤਲਬ ਬਿਮਾਰ ਲੇਡੀਜ਼ ਵੀ ਸੀ ਮੈਨੂੰ ਕਿਸੇ ਨੇ ਦੱਸਿਆ ਉੱਧਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਸੀ ਉਹ ਤਾਂ ਉਹ ਏਰੀਆ ਦੇਖ ਕੇ ਨਾ ਮੈਂ ਤਾਂ ਕਹਿ ਰਹੀ ਤੁਹਾਨੂੰ ਕਿ ਤੁਹਾਨੂੰ ਉਓਂਝ ਵੀ ਸਰਵੇ ਕਰੋ ਤੁਸੀਂ ਨਾ ਤੁਸੀਂ ਸਾਡੇ ਪਾਸੇ ਜ਼ਰੂਰ ਆਇਓ। ਹਾਂ ਸਾਡਾ ਏਰੀਆ ਚਲੋ ਬਹੁਤ ਸਹੀ ਹੈ ਵਧੀਆ ਜਿਹੜਾ ਸਾਡੇ ਲਾਗੇ ਲੱਗਦਾ ਇੱਕ ਪਾਸਾ, ਉਹਲ
ਅਤੇ ਹਾਂਜੀ ਭੈਣਜੀ, ਇਹ ਤਾਂ ਗੱਲ ਤੁਹਾਡੀ ਠੀਕ ਐ, ਮੈਂ ਵੇਖ ਰੱਖਾਂਗੀ ਆਵਾਂਗੀ ਚੱਕਰ ਲਗਾਵਾਂਗੀ ਲੱਗਾ ਨਾ, ਆਪਣੀ ਟੀਮ ਨੂੰ ਨਾਲ ਲੈਵਾਂਗੀ, ਦੋ ਚਾਰ ਬੰਦਿਆਂ ਨੂੰ।
ਨੀ ਆਪਣਾ ਅਸੀਂ ਵੀ ਨਾਲ ਚਲ ਪਾਵਾਂਗੇ, ਕੋਈ ਐਸੀ ਉਹ ਨੀ ਐ।
ਉਹ ਤਾਂ ਹੈ ਈ, ਭੈਣ ਜੀ, ਬਾਕੀ ਤੁਸੀਂ ਆਪਣੀ ਇੱਕ ਦੋ ਹੋਰ ਸਹੇਲੀਆਂ ਨੂੰ ਵੀ ਦੱਸਣਾ, ਔਨਲਾਈਨਾਂ
ਹਾਂ, ਨਹੀਂ ਔਨਲਾਈਨ ਤੇ ਮੈਂ ਦੇਖੋ, ਤੁਸੀਂ ਕਹਿ ਰਹੇ ਹੋ ਤੇ ਮੈਂ ਬਤਾਵਾਂਗੀ ਬਤਾਵਾਂਗੀ, ਤੁਹਾਨੂੰ ਭਾਵੇਂ ਮੈਂ ਆਪਣਾ ਨੰਬਰ ਵੀ ਦੇ ਦਾਂਗੀ, ਤਾਂ ਕੀ ਤੁਸੀਂ ਜੁਇਨ ਕਰ ਲਓ, ਉਹਨਾਂ ਨੂੰ ਠੀਕ ਹੈ ਨਾ ਗਰੁੱਪ ਬਣਾ ਲ ਨਾ ਹਾਂਜੀ।
ਨਹੀਂ ਸਗੋਂ, ਮੈਂ ਲਿੰਕ ਵੀ ਭੇਜਾਂਗੀ, ਉਹ ਅੱਗੇ ਤੋਂ ਅੱਗੇ ਸ਼ੇਅਰ ਕਰ ਜਾਣੀ ਐ, ਆਪਣਾ ਲਿੰਕ ਤੇ ਵੀ ਬੰਦਿਆਂ ਨੇ ਜੁਆਇਨ ਕਰੀ ਜਾਣਾ, ਨਾਲ ਦੇ ਨਾਲ ਤੇ ਇੱਕ ਗਰੁੱਪ ਭੇਜਾਂਗੀ, ਹਾਂਜੀ ਜਿਹਦੇ ਚ ਰੋਜ਼ ਦੀ ਔਨਲਾਈਨ ਆ ਆਪਣਾ ਕਲਾਸ ਦੀ ਵੀ ਲਿੰਕ ਆਏਗੀ, ਉਹ ਜੁਆਇਨ ਕਰ ਲੈਣਗੇ ਫ ਫਿਰ ਸਾਰੇ ਜਾਣੇ ਨਾ।
ਆ, ਹਾਂਜੀ-ਹਾਂਜੀ।
ਆਪਣਾ ਤੁਹਾਨੂੰ ਪਤਾ ਐ, ਤੇ ਹੋਰ ਫਰੀ ਆਫ ਕੋਸਟ ਚ, ਜਿੰਨੇ ਬੰਦੇ ਹੋ ਸਕਣ, ਆਪਣਾ ਆਰਾਮ ਨਾਲ ਜੁਆਇਨ ਕਰਾਣਾ।
ਹਾਂਜੀ-ਹਾਂਜੀ। ਉਹ ਤੇ ਕੋਈ ਆ
ਤੇ ਹੋਰ ਅਸੀਂ ਅ ਅਵੇਅਰਨੈਸ ਦੇਵਾਂਗੇ, ਹਾਂਜੀ ਇਹ ਤਾਂ ਹੈ ਹੀ ਭੇਜ ਦਾ ਗੀ, ਜਿੰਨੀ ਅਵੇਅਰਨੈਸ ਦਵਾਂਗੇ ਓਨੀ ਫੇਰ ਉਹਨੇ ਲੋਕਾਂ ਨੂੰ ਪਤਾ ਲੱਗੇਗਾ ਨਾ, ਅੱਗੇ ਬੰਦੇ
ਹਾਂਜੀ-ਹਾਂਜੀ, ਸਾਰੀ ਇਹੀ ਹੁੰਦਾ ਅਵੇਅਰਨੈਸ ਨ ਹੁੰਦੇ ਕੋਈ ਅਵੇਅਰ ਹੀ ਨਹੀ ਹੁੰਦੇ, ਇਸ ਬਾਰੇ।
ਨਾਲੇ ਤੁਹਾਨੂੰ ਪਤਾ ਆਪਣੇ, ਇੱਥੇ ਨਾਲ ਚੀਜ਼ਾਂ ਬਾਰੇ ਗੱਲਾਂ ਵੀ ਬੜੀ ਘੱਟ
ਹਾਂ, ਉਹ ਤੇ ਗੱਲ ਦੇਖੋ, ਅੱਜ ਕੱਲ੍ਹ ਤੇ ਵੈਸੇ ਤੇ ਨੋਰਮਲ ਹੀ ਹੋ ਚੁੱਕਿਆਂ, ਅੱਜ ਕੱਲ੍ਹ ਸਭ।
ਹਾਂਜੀ ਅੱਜ ਕੱਲ ਤਾਂ ਸਕੂਲਾਂ ਚ ਵੀ ਦੱਸ ਦਿੰਦੇ ਨੇ, ਬਾਕੀ ਜਨਾਨੀਆਂ ਨੂੰ ਦੱਸਣਾ ਤੇ, ਜਿਹੜੇ ਪਿੱਛੇ ਤੁਸੀਂ ਜਿਵੇਂ ਕਹਿ ਰਹੇ ਹੋ ਨਾ, ਕਈ ਇਹੋ ਜਿਹੀ ਕਲੋਨੀਆਂ ਹੁੰਦੀਆਂ
ਹਾਂਜੀ-ਹਾਂਜੀ-ਹਾਂਜੀ, ਤਾਂ ਹੀ ਮੈਂ ਕਹਿ ਰਹੀ ਹਾਂ, ਉੱਥੇ ਛੋਟੀ ਛੋਟੀ ਕੁੜੀਆਂ ਨੇ ਜਿਸ ਹੋਗਿਆਂ, ਸਤਰਾਂ ਪੰਦਰਾਂ ਸਾਲਾਂ ਦੀਆਂ ਪੰਦਰਾਂ ਸੋਲਾਂ ਸਾਲਾਂ ਦੀਆਂ।
ਹਾਂਜੀ-ਹਾਂਜੀ।
ਕਿਉਂਕਿ ਦੇਖੋ, ਹਾਂ।
ਨਹੀਂ ਸਗੋਂ ਤੁਸੀਂ ਬੜੀ ਵਧੀਆ ਗੱਲ ਕੀਤੀ ਆਪਣਾ ਏਰੀਆ ਦੱਸ ਕੇ ਹੁਣ ਮੈਂ ਕੱਲ ਪਰਸੋਂ ਹੀ ਚੱਕਰ ਲਾਦੀ ਭੈਣ ਜੀ।
ਹਾਂਜੀ-ਹਾਂਜੀ।
ਹੋਰ ਹਾਂਜੀ ਭੈਣ ਜੀ, ਸਭ ਵਧੀਆ ਬਸ ਇਹੀ ਹੋ ਆਪਣਾ ਸਰਵੇ ਚ ਲੱਗੀ ਰ ਰਹੀਦਾ ਥੋੜੇ ਬਿਜ਼ੀ ਵੀ ਰਹਿੰਦੇ ਆ, ਫਿਰ ਨਾਲ ਦੇ ਨਾਲ ਤੁਹਾਨੂੰ ਪਤਾ ਕੋਈ ਚੰਗਾ ਕੰਮ ਕਰੋ ਤੇ ਆਪਣਾ ਫਿਰ ਟੈਮ ਤਾਂ ਲੱਗ ਹੀ ਜਾਂਦਾ ਹੈ।
ਹਾਂਜੀ ਉਹ ਤੇ ਹੈ ਦੇਖਲ ਲੱਗਦਾ ਹੀ ਹੈ ਟਾਈਮ ਤੇ ਹਰ ਚੀਜ਼ ਨੂੰ ਲੱਗਦਾ ਨਾਲ ਤੁਸੀ ਤੇ ਬਹੁਤ ਅੱਛਾ ਕੰਮ ਕਰ ਰਹੇ ਹੋ ਜੋ ਵੀ ਕਰ ਰਹੇ ਹੋ
ਹਾਂਜੀ ਭੈਣ ਜ ਹੋਰ ਸੁਣਾਓ ਬੱਚੇ ਵਗੈਰਾ ਤੁਹਾਡੇ ਵਧੀਆ ਸਭ ਹੋਰ ਆਪਣਾ ਛੁੱਟੀਆਂ ਪਈਆਂ ਹੋਣੀਆਂ ਬੱਚਿਆਂ ਦੀ ਅ
ਹਾਂਜੀ ਨਹੀਂ ਨਹੀਂ ਨਾਨੀ ਦੇ ਘਰ ਬੱਚੇ ਦੇਖੋ ਆਪਣਾ ਲੋਕਲ ਹੀ ਨੇ ਪੇਕੇ ਤੇ ਫੇਰ ਜਾਣ ਨੀ ਆਉਂਦੀ
ਇਹ ਤਾਂ ਹੈ ਹੀ ਹਾਂਜੀ
ਵੈਸੇ ਉਹਏ ਤਾਂ ਚਲੋ ਮੰਮੀ ਫੋਨ ਕਰਦੇ ਨੇ ਫੇਿਰ ਚਲੇ ਜਾਈਦਾ ਥੋੜੀ ਦੇਰ ਲਈ ਮਿਲਣ
ਚਹੀਦਾ ਆਪਣਾ
ਹਾਂਜੀ
ਸਗੋਂ ਮੇਰੀ ਵੀ ਨਾਨੀ ਦਾ ਘਰ ਲੋਕਲ ਹੀ ਅਸੀਂ ਦਿਹਾੜੀ ਲਾ ਕੇ ਆ ਜਾਂਦੇ ਹਾਂ
ਅੱਛਾ
ਹਾਂਜੀ ਹਾਂਜੀ
ਚਲੋ ਕਿੱਥੇ ਜਾਣਾ ਵੈਸੇ ਹੀ ਦੇਖੋ ਨਾਨਕੇ ਹੀ ਆਉਂਦੇ ਜਿੱਥੇ ਜਾਣਾ ਆਉਂਦਾ ਬੱਚਿਆਂ ਨੇ
ਇਹ ਤਾਂ ਹੈ ਹੀ ਭੈਣ ਜੀ ਚਲੋ ਮੈਂ ਤੁਹਾਨੂੰ ਕਰਾਂਗੀ ਫਿਰ ਫੋਨ ਠੀਕ ਹੈ ਭੈਣ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ